ਹਾਜੀ ਸਸ ਸਸ ਸ੍ਰੀ ਕਾਲ ਹਾਂਜੀ, ਕੀ ਕਰਦੇ ਪਏ ਹੋ।
ਬਸ ਕੁਛ ਨੀ ਬੈਠੇ ਹੋਏ ਸੀ। ਤੁਸੀਂ ਦੱਸੋ ਕੀ ਕਰਦੇ ਪਏ ਸੀ।
ਹ ਬਸ ਬੈਠੇ ਦੇ ਸੀ ਲੇਟੇ ਹੋਏ ਸੀ ਹੁਣ ਉਠ ਕੇ ਆਏ ਆ ਬਾਰ।
ਅੱਛਾ ਦੁਪਹਿਰ ਹੁੰਦੀ ਐ ਦੁਪਹਿਰੇ ਬੰਦਾ ਕੀ ਕਰੇ। ਬਾਰ ਧੁੱਪ ਏਡੀ ਹੁੰਦੀ ਏ ਬੰਦਾ ਕਹਿੰਦਾ ਥੋੜੀ ਦੇਰ ਆਰਾਮ ਕਰੇ।
ਹਾਂਜੀ ਹੋਰ ਤੁਸੀਂ ਕਰਦੇ ਪਏ ਹੋ ਹਾਂਜੀ। ਬਾਲ ਬੱਚਾ ਤੁਹਾਡਾ ਠੀਕ ਹੈ।
ਹਾਂਜੀ ਬਸ ਠੀਕ ਵਧੀਆ।
ਹਾਂਜੀ ਹੋਰ
ਬਸ ਘਰ ਪਰੋਨੇ ਆਏ ਹੋਏ ਨੇ। ਛੁੱਟੀਆਂ ਪਈਆਂ ਹੋਈਆਂ ਨੇ ਬੱਚੇ-ਬੱਚੇ ਖੇਡਦੇ ਪਏ ਨੇ ਨਹੀਂ ਤੇ ਹੁਣ ਇਸ ਟਾਈਮ ਕਹਿੰਦੇ ਬੱਚੇ ਕਹਿੰਦੇ ਬਾਰ ਖੇਡੀਏ ਬਾਰ ਹਾਂ। ਹਾਂ ਗਰਮੀ ਬੜੀ ਏ ਕੁੱਛ ਬਾਹਰ ਏਸੀ ਜਿਹੜੇ ਚੱਲਦੇ ਨੇ
ਹਾਂਜੀ ਹਾਂ ਉਹ ਬਾਰ ਗੈਸ ਨਿਕਲਦੀ ਹੈ। ਦੋ ਗਲੀਆਂ ਦੇ ਵਿੱਚ ਗਰਮ ਹਵਾ, ਹਾਂ
ਹੂੰ, ਹਾਂਜੀ-ਹਾਂਜੀ ਬਿਲਕੁਲ ਠੀਕ।
ਹਾਂ ਹੁਣ ਨਨਾਣਾ ਆਈ ਦੀਆਂ ਹੋਣੀਆ ਤੁਹਾਡੀਆਂ?
ਹਾਂਜੀ-ਹਾਂਜੀ ਨਨਾਨਾ ਆਈ ਦੋ ਨੇ। ਇੱਕ ਤੇ ਬੱਚੇ ਨੇ ਦੋ ਤੇ ਬਸ ਆਹ ਰੌਣਕ ਲੱਗੀ ਹੋਈ ਏ ਬ ਬੱਚਿਆਂ ਨਾਲ।
ਹਾਂ ਉਹ ਤੇ ਹੈ ਹੀ ਏ ਵਿਚ ਚਲੇ ਜਾਣਗੇ ਘਰ ਖਾਲੀ, ਖਾਲੀ ਹਾਂਜੀ। ਗਰਮੀ ਐਕਤੀ ਬਹੁਤ ਹੀ ਜਾਦਾ ਪੈਂਦੀ ਪਈ ਏ।
ਹਾਂਜੀ-ਹਾਂਜੀ ਬੜੀ ਜ਼ਿਆਦਾ ਗਰਮੀ ਮੇਂ, ਤੇ ਗਰਮੀ ਇੰਨੀ ਪੈਂਦੀ ਪਈ, ਮੇਰੇ ਤੇ ਨਾ ਦਾਨੇ-ਦਾਣੇ ਬੜੇ ਨਿਕਲ ਆਏ ਨੇ ਗਰਦਨ ਤੇ, ਜਿਵੇਂ ਪਿੱਤ ਹੋ ਗਈ ਏ। ਤੇ, ਪੋੜਰ ਮੈਂ ਪਾਂਨੀ ਆਂ, ਪਤਾ ਨੀ ਫ਼ਰਕ ਨੀ ਪੈਂਦਾ ਪਿਆ। ਤੇ ਕੀ ਲਾਵਾਂ? ਤੁਸੀਂ ਦੱਸੋ ਵੀ ਤੇ, ਵੱਧਦੀ ਜਾਂਦੀ ਪਈ ਗਰਦਨ ਤੇ ਪਿੱਛੇ ਬੈਕ ਤੇ ਵੀ ਹੋ ਗਈ ਹੈ।
ਅੱਛਾ! ਤੁਸੀਂ ਨਹਾਂਦੇ ਓ ਨਾ, ਤੇ ਨਹਾਕੇ ਗਿੱਲੇ-ਗਿੱਲੇ ਤੇ ਪਾਲਿਆ ਕਰੋ, ਪੋਡਰ। ਜੇ ਤਾਂ ਵੀ ਨੀ ਹਟਦੀ, ਤੇ ਫੇਰ ਤੇ ਐਈ ਏ ਤਾਨੀ ਮਿੱਟੀ ਨੀ ਹੁੰਦੀ ਏ, ਅੱਜ-ਕੱਲ ਤੇ ਪੀਸੀ-ਪੀਸਾਈ ਮਿਲ ਜਾਂਦੇ ਨੇ ਡੱ
ਅੱਛਾ-ਅੱਛਾ ਗਾਚੀ ਜਿਹੜੀ ਹੁੰਦੀ ਏ।
ਹਾਂਜੀ, ਹਾਂ, ਤੇ ਉਹਨੂੰ ਥੋੜ੍ਹੀ ਜਿਹੀ ਨੇ ਘੋਲ ਲਓ ਪਤਲੀ-ਪਤਲੀ, ਘੋਲ ਗਏ ਤੇ ਫਰਿੱਜ 'ਚ ਰੱਖ ਦੋ, ਗੁਲਾਬ ਜਲ ਪਾਲੋ ਵਿੱਚ। ਤੇ, ਉਹ ਫਰਿੱਜ ਵਿੱਚ ਰਖਦੋ ਜਿਸਲਈ ਠੰਡੀ ਹੋ ਜਾਏ ਤੇ ਠੰਡੀ-ਠੰਡੀ ਮਤਲਬ ਕੀ, ਵਧੀਆ ਮਤਲਬ ਠੰਢ ਪੈਂਦੀ ਜੇ। ਨ੍ਹਾਓ ਨਾ, ਜਿੱਥੇ-ਜਿੱਥੇ ਪਿੱਤ ਵੇ, ਉੱਥੇ-ਉਥੇ ਲਾ ਲਓ ਉੰਝ ਵੀ ਗਰਮੀਆਂ ਦੇ ਵਿੱਚ ਲਗਾਣੀ ਚਾਹੀਦੀ ਏ, ਮੂੰਹ ਤੇ। ਮਤਲਬ ਹਫ਼ਤੇ'ਚ ਇੱਕ ਵਾਰੀ, ਦੋ ਵਾਰੀ ਲਾਲੋ। ਤੇ ਠੰਡਕ ਬੜੀ ਪੈਂਦੀ ਆ। ਹਾਂ, ਗੁਲਾਬ ਜਲ ਠੰਡਾ ਹੁੰਦਾ ਨਾ, ਹਾਂਜੀ-ਹਾਂਜੀ ਵਿੱਚੇ ਘੋਲਕੇ ਤੇ ਰੱਖਦੋ ਫਰਿਜ਼'ਚ।
ਠੀਕ ਏ।
ਤੇ ਬਸ ਘੇੰਟੇ ਮਗਰੋਂ ਓਨੇ ਠੰਡੀ ਬਰਫ ਹੋ ਜਾਨਾ, ਉਂਜੀ ਠੰਡੀ ਹੁੰਦੀ।
ਹਾਂ, ਹਾਂ, ਹਾਂ ਉਹ ਤੇ ਹੈ, ਹਾਂ ਓ ਤਾਂ ਕਹਿੰਦੇ ਨੇ ਮੂ ਮੁਲਤਾਨੀ ਮਿੱਟੀ ਠੰਡੀ ਹੁੰਦੀ ਏ।
ਠੰਡੀ ਹੁੰਦੀ ਏ, ਕਈ ਤਾਂ ਉਂਝ ਵੀ ਸਿਰ ਵਿੱਚ ਵੀ ਲਾ ਲੈਂਦੇ ਨੇ।
ਦੇ ਨੇ ਕਈ ਹਾਂ, ਚਿਹਰੇ ਤੇ ਵੀ ਲਗਾਂਦੇ ਨੇ।
ਜਿੱਥੇ-ਜਿੱਥੇ ਮਤਲਬ ਤੁਹਾਡੇ ਹੋ ਗਈ ਏ, ਪਿਤ, ਉਥੇ-ਉੱਥੇ ਲਾਲੋੋ। ਬਸ ਤੁਹਾਨੂੰ ਸੁੁਕਦੀ ਏ ਮਾੜੀ-ਮਾੜੀ ਸੁੱਕਣ ਲੱਗੇ ਲਾਦੋ, ਤੇ ਉੱਥੇ ਠੰਢ ਪੈ ਜਾਂਦੀ ਉਸੇ ਵੇਲੇ। ਬਹਿ ਜਾਣੇ ਨੇ ਦਾਣੇ, ਹਾਂਜੀ, ਗਰਮੀ ਹੋਈ
ਚ ਕੋਈ ਜਿਵੇਂ ਪੀਣ ਵਾਲੀ, ਕੋਈ ਅ ਸ਼ਰਬਤ ਵਗੈਰਾ ਜਾ ਜੜੀ ਬਈ ਹਾਂ, ਬੋ ਸਰੀਰ ਵਿੱਚ ਜੇ ਗਰਮੀ ਹੋ ਜਾਂਦੀ ਏ।
ਹਾਂਜੀ, ਹਾਂਜੀ, ਹਾਂ ਐ ਹੁੰਦੀ ਇੱਕ ਹੁੰਦੀ, ਹਾਂਜੀ। ਇੱਕ ਐ ਹੁੰਦੈ ਨਾ ਗੋਂਦ ਗੰਦੀਰਾ ਵੀ ਹੁੰਦੈ, ਓਹ ਭਿੰਓਵੋ, ਰਾਤੀਂ ਭਿਓਂਂ ਸਵੇ ਥੋੜਾ ਇੰਨਾ ਪਾਣੈ ਓਹ ਐੰਝ ਉਬਲਗੇ ਜਿਵੇਂ ਸਾ ਹਾਂ ਮਤਲਬ ਭਰ ਦੇ ਦੁੱਧ ਵਿੱਚ ਮਿੱਠਾ ਪਾਲੋ, ਰੂਹਬ ਜਾ ਪਾਲੋ। ਫੇਰ ਐਨੂੰ ਮਤਲਬ ਵਿੱਚ ਦੋ ਚਮਚੇ ਪਾਦੋ, ਏਹ ਵੀ
ਅੱਛਾ, ਅੱਛਾ।
ਹੈਲੋ। ਦੇ ਨਾਲ ਵੀ ਠੰਡਕ ਪੈਂਦੀ ਏ ਬੰਦਾ ਕਰਕੇ ਬੰਦੇ ਬੜੇ ਪਰੇਸ਼ਾਨ
ਅਵਾਜ
ਅੱਛਾ-ਅੱਛਾ, ਹਾਂਜੀ-ਹਾਂਜੀ।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
ਹਾਂ ਹਾਂ ਹੁਣ ਸਾਫ਼ ਆਉਂਦੀ ਪਈਏ। ਬਸ ਓਹ ਨੈਟਵਰਕ ਜੇ ਪ੍ਰੋਬਲਮ ਆ ਜਾਂਦੀ ਏ ਨਾ ਵਿੱਚ- ਵਿਚ। ਹੈਲੋ।
ਠੀਕ ਹੁੰਦੇ ਨੇ।
ਹਾਂਜੀ ਹਾਂਜੀ, ਹਾਂ ਅੱਛਾ ਅੱਛਾ ਔ ਵੱਡ ਡੇ ਵੱਡੇ ਦੇ ਹੋੰਦੇ ਨੇ, ਵੱਡੇ ਗੋਲ-ਗੋਲ ਜੇ। ਹੁੰਦੇ ਨੇ, ਹੈਲੋ ਹਾਂਜੀ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ ਹੈਲੋ। ਹੈਲੋ। ਹਲੋਂ। ਹੈਲੋ।